ਅਹ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ ਤੁਆਡੇ?
ਵਧੀਆ ਤੁਸੀਂ ਸੁਣਾਓ? ਅੱਜ ਕਿੱਦਾਂ ਯਾਦ ਆ ਗਈ ਤੁਹਾਨੂੰ?
ਬਸ, ਬੈਠੇ-ਬੈਠੇ ਮੈਨੂੰ ਤੁਹਾਡੇ ਹੱਥ ਦੀ ਸੇਵੀਆਂ ਯਾਦ ਆ ਗਈ ਸੀ।
ਅੱਛਾ, ਅੱਛਾ-ਅੱਛਾ ਤੁਸੀਂ ਕਦੋਂ ਖਾਧੀ ਮੇਰੇ ਹੱਥ ਦੀ ਸੇਵੀਆਂ?
ਖਵਾਈ ਸੀ, ਇੱਕ ਦਿਨ ਮੈਂ ਆਈ ਸੀ ਬੱਚੇ ਨੂੰ ਬਣਾ ਕੇ ਦਿੱਤੀ ਸੀ, ਉੱਪਰੋ ਮੈਂ ਆ ਗਈ।
ਅੱਛਾ, ਅੱਛਾ-ਅੱਛਾ ਹਾਂ ਬੱਚੇ ਬਸ ਐ ਖੁਸ਼ ਹੋ ਕੇ ਖਾ ਲੈਂਦੇ ਨੇ। ਨਾ ਮੰਨ ਕੇ ਚਲੋ ਇਹੀ ਬਣਾ ਲਈ ਦਾ ਬਣਾ ਦਿਆਂ ਕਰਨਾ।
ਹਾਂਜੀ, ਮੈਂ ਘਰ ਆ ਕੇ ਬਣਾਈ ਸੀ, ਤੇ ਮੇਰੇ ਕੋਲ ਨਾ ਗਤਾਵਾ ਬਣ ਗਈ ਸੀ ਥੋੜੀ।
ਅੱਛਾ, ਹਾਂ ਬਸ ਉਹ ਥੋੜ੍ਹਾ ਜਿਹਾ ਪਾਣੀ ਘੱਟ ਹੀ ਪਾਉਣਾ ਹੁੰਦਾ ਹੈ ਨਾ
ਹਾਂ, ਕਿਸ ਤਰ੍ਹਾਂ ਬਣਾਈ ਸੀਗੇ? ਤੁਹਾਡੀ ਖਿੱਲੀ-ਖਿੱਲੀ ਬੰਨੀ ਹੋਈ ਸੀ।
ਬਸ ਕੁਛ ਨਹੀਂ, ਮੈਨੇ ਤਾਂ ਜਿੱਦਾਂ-ਜਿੱਦਾਂ ਬੱਚੇ ਖਾਂਦੇ ਜ਼ਿਆਦਾ ਸਪਾਈਸੀ ਤਾਂ ਖਾਂਦੇ ਨੀਂ ਨਾ ਹੀ ਜ਼ਿਆਦਾ ਵੈਜੀਟੇਬਲ ਪਵਾਉਂਦੇ ਨੇ, ਤੇ ਬਸ ਮੈਂ ਆਲੂ ਪਿਆਜ਼, ਸ਼ਿਮਲਾ ਮਿਰਚ ਪਾ ਲਈ ਜਾਂ ਗਾਜਰ ਕਦੀ ਪਾ ਲਈ, ਅਗਰ ਹੈ ਤੇ ਠੀਕ ਹੈ, ਤੇ ਬਸ ਉਹਨੂੰ ਲਸਣ ਦਾ ਲਸਣ ਪਾਕੇ ਪਿਆਜ਼ ਨੂੰ ਭੁੰਨ ਲੈਣਾ, ਲਸਣ ਪਾ ਲੈਣਾ ਤੇ ਫੇਰ ਐਹੀ ਸਬ ਜਿੰਨੀਆਂ ਵੀ ਵੈਜੀਟੇਬਲ ਏ ਉਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕਰਕੇ, ਤੇ ਆਪਣੇ ਹਿਸਾਬ ਨਾਲ ਮਸਾਲੇ ਪਾ ਲਉ।
ਮਤਲਬ ਏਟੀ ਪਰਸੈਂਟ ਫਰਾਈ ਕਰਨਾ ਮਤਲ
ਏਟੀ ਪ੍ਰਸੈਂਟ, ਏਟੀ ਪ੍ਰਸੈਂਟ ਕੀ ਥੋੜ੍ਹੀ ਜਿਹੀ ਏਟੀ ਪ੍ਰਸੈਂਟ ਵੀ ਨਹੀਂ ਤੁਸੀਂ ਫਿਫਟੀ ਫਿਫਟੀ ਪਰਸੈਂਟ ਵੀ ਕਰ ਸਕਦੇ ਹੋ, ਕਿਉਂਕਿ ਪਾਣੀ ਪੈਣਾ ਹੁੰਦਾ ਹੈ ਨਾ। ਉਹ ਫੇਰ ਸਬਜ਼ੀਆਂ ਥੋੜੀ ਖੜੀ-ਖੜੀ ਹੀ ਅੱਛੀ ਲੱਗਦੀ ਏ, ਜ਼ਿਆਦਾ ਗਲੀ ਹੋਈ ਵੀ ਨਹੀਂ ਸੇਵੀਆਂ ਚ ਅੱਛੀ ਲੱਗਦੀਆਂ।
ਉਹੀ ਤੇ ਮੇਰੀ ਤੇ ਸਾਰੀ ਨਾ ਸਾਰੀ ਗ ਦਾਲਾਂ ਸਬਜ਼ੀਆਂ ਵਿੱਚ
ਹਾਂ, ਨਾ-ਨਾ ਬਿਲਕੁਲ ਥੋੜ੍ਹਾ ਜਿਹਾ ਹੀ ਕਰਨਾ ਹੈ ਥੱਟ ਫਿਫਟੀ, ਫੋਰਟੀ ਪਰਸੈਂਟ ਰੋਜ ਕਰੋ ਪਹਿਲੇੇ ਬਸ। ਤੇ ਉਸ ਤੋਂ ਬਾਅਦ ਤੁਸੀਂ ਉਹ ਜਿੱਦਾਂ ਦੇ ਸਪਾਈਸੀ ਤੁਸੀਂ ਖਾਂਦੇ ਹੋ, ਮੈਂ ਤਾਂ ਜ਼ਿਆਦਾ ਔਰਗੈਨਿਕ ਉਹ ਵੀ ਪਾ ਲੈਨੀ ਹਾਂ ਜਿੱਦਾ ਆਦੇ ਨੀ ਪੀਜ਼ਾ ਦੇ ਪੈਂਦੇ ਨੇ, ਅ ਚਿੱਲੀ ਹਾਂ ਚਿੱਲੀ ਫਲੈਕਸ ਹੋ ਗਿਆ। ਤੇ ਅਗਰ ਤੁਸੀਂ ਜਿੱਦਾ ਚੌਮਿਨ ਵੱਕਣ ਟੇਸਟ ਲੈਣਾ ਚਾਹੁੰਦੇ ਹੋ, ਤੇ ਉਹ ਪਾ ਲਉ ਸਿਰਕਾ ਪਾ ਲਉ। ਬਲੈਕ ਸੌਸ ਜਿਹੜੀ ਆਉਂਦੀ ਉਹ ਪਾ ਲਓ, ਹੋਰ ਬਸ ਇਹ ਪਾ ਕੇ ਉਸ ਤੋਂ ਬਾਅਦ ਫਿਰ ਸੇਵੀਆਂ ਪਾ ਦਉ ਪਾਣੀ ਬਸ ਇੰਨਾ ਪਾਓ, ਕਿ ਸਿਰਫ਼ ਸੇਵੀਆਂ-ਸੇਵੀਆਂ ਢੱਕ ਜਾਣ। ਉੱਪਰ ਤੱਕ ਪਾਣੀ ਨਾ ਆਏ।
ਤੇ ਸੇਵੀਆਂ ਮਤਲਬ ਘਰ ਤੁਸੀਂ ਰੋਸਟ ਕਰਕੇ ਰੱਖਦੇ ਹੋ, ਜਾਂ ਰੈਡੀਮੇਡ ਰੋਸਟ ਕੀਤੀ ਹੋਈ ਲੈਂਦੇ ਹੋ?
ਨਾ ਮੈਂ ਤੇ ਜਿਆਦਾਤਰ ਰੋਸਟ ਕੀਤੀ ਹੋਈ ਲੈਂਨੀ ਆ, ਕਈ ਵਾਰ ਨਹੀਂ ਵੀ ਆਉਂਦੀਆਂ ਰੋਸਟ ਕੀਤੀਆਂ ਹੋਈਆਂ, ਤੇ ਫੇਰ ਉਹ ਮੈਂ ਥੋੜ੍ਹਾ ਜਾ ਦੇਸੀ ਘਿਓ ਵਿੱਚ ਰੋਸਟ ਕਰ ਲੈਂਨੀ ਆ ਬਿਲਕੁਲ ਇੱਕ ਚਮਚ ਦੇਸੀ ਘਿਓ ਪਾਓ ਉਹਨੂੰ ਰੋਸਟ ਕਰ ਲਓ, ਥੋੜ੍ਹੀਆਂ ਲਾਲ ਹੋਣ ਤਿਕਨ ਤੇ ਉਹਨੂੰ ਫਿਰ ਕੱਢ ਲਓ। ਫੇਰ, ਉਹਦੇ ਵਿੱਚ ਤੁਸੀਂ ਸੇਵੀਆਂ ਪਾ ਲਓ। ਤੇ ਪਾਣੀ ਇੰਨਾ ਪਾਣਾ ਕੀ ਤੁਹਾਡੀਆਂ ਸਿਰਫ਼ ਸੇਵੀਆਂ ਬਸ ਉਹਦੇ ਵਿੱਚ ਜ਼ਿਆਦਾ ਨੀ, ਕੀ ਓਪਰ ਹੋਰ ਪਾਣੀ ਦਿਖਾਈ ਨਾ ਦੇ ਜਿਆਦਾ।
ਹਾਂਜੀ, ਮੈਂ ਬਣਾਈ ਸੀ ਨਾ ਤੇ ਮੇਰੀ ਸਹੀ ਬੰਨੀ ਨੀ, ਮੈਂ ਕਿਹਾ ਚਲ ਮੈਂ ਪੁੱਛ ਸੀ ਤੁਸੀਂ ਕਿਹਾ ਤੁਹਾਡੀ ਖਿੱਲੀ -ਖਿੱਲੀ ਬੰਨੀ ਸੀ ਮੈਂ ਫਿਰ ਦੁੱਧ ਵਾਲੀ ਬਣਾ ਲੈਂਦੀ ਆ ਨਾ।
ਬੱਚੇ ਦੁੱਧ ਵਾਲੀ ਵੀ ਬੜੀ ਖੁਸ਼ ਹੋ ਕੇ ਖਾਂਦੇ ਨੇ ਸਾਡੇ, ਨਮਕੀਨ ਤਾਂ ਤੁਹਾਨੂੰ ਸੱਚ ਤਾਂ ਸ ਹੁਣ ਖਾਣੀ ਸ਼ੁਰੂ ਹੋਏ ਨੇ ਬੇ ਬੱਚੇ, ਤਿੰਨ ਚਾਰ ਮਹੀਨਿਆਂ ਲੇਕਿਨ ਸਾਡੇ ਮਿੱਠੀ ਜ਼ਿਆਦਾ ਖਾਂਦੇ ਸੀਗੇ। ਜਿਸ ਲੇ ਦੇਖੋ ਮਿੱਠੀ ਸੇਵੀਆਂ ਖਾ ਬਨਾ ਲਓ ਜਿਸ ਲੇ ਵੇਖੋ ਮਿੱਠੀਆਂ ਸੇਵੀਆਂ ਬਨਾ ਲਓ। ਫੇਰ ਉਹ ਫੇਰ ਮੈਂ ਮਿੱਠੀਆਂ ਸੇਵੀਆਂ ਬਣਾਨੀ ਹਾਂ ਮੈਂ ਵੀ ਮਿੱਠੀਆਂ ਸੇਵੀਆਂ ਮਖਾਨੇ ਵਾਲੀ ਹੋ ਗਈ ਜਿੱਦਾਂ ਉਹ ਬਨਾ ਲਈ। ਕਦੀ ਕੁਛ ਅਲੱਗ-ਅਲੱਗ ਤਰ੍ਹਾਂ ਦੇ ਬਸ ਜਿੱਦਾਂ ਬੱਚੇਆਂ ਨੂੰ ਵਧੀਆ ਲੱਗੇ ਕੋਨਫਲਾਰ ਪਾ ਲਿਆ ਵਿੱਚ ਹਾਂ
ਥੋੜਾ ਜਿਹਾ ਘਿੳ ਪਾਨੀ ਆ ਤੇ ਸੇਵੀਆਂ ਹਲਕੀ ਹਲਕੀ ਰੋਸਟ ਕੀਤੀ। ਤੇ ਦੁੱਧ ਪਾਇਆ।
ਹਾਂ ਹਾਂਜੀ ਹੁ ਹੁ ਹਾਂਜੀ ਹਾਂਜੀ। ਹਾਂ ਬਸ ਡਰਾਈ ਫਰੂਟ ਦੇ ਨਾਲ ਤੁਸੀਂ ਮਖਾਨੇ ਪਾ ਲਓ ਨਾਲ ਹੋਰ ਹੈਲਦੀ ਬਨ ਜਾਏਗੀ
ਹੁ
ਮਖਾਨੇ ਵਗੈਰਾ ਮਖਾਨੇ ਵਾਲੀ ਸੇਵੀਆਂ ਕਹਿੰਦੇ ਨੀ ਏ ਮਖਾਨੇ ਵਾਲੀ ਸੇਵੀਆਂ ਹੁ ਉਹ ਬਨ ਜਾਏਗੀ ਮਖਾਨੇ ਵਾਲੀ ਸੇਵੀਆਂ ਹਾਂ।
ਤੇ ਮੈਂ ਨੀ ਪਾਂਦੀ ਮੈਂ ਤੇ ਮਖਾਨੇ ਵੇਸ ਤਰ੍ਹਾਂ ਹੀ ਰੋਸਟ ਕਰਕੇ ਰੱਖ ਲੈਂਨੀ ਆ।
ਹਾਂ ਉਹ ਤੇ ਹੈ ਉਹ ਤੇ ਚਲੋ
ਪਹਿਲੇ ਤੇ ਮੈਂ ਗੈਸ 'ਤੇ ਰੋਸਟ ਕਰਦੀ ਸੀ ਟਾਈਮ ਕਾਫੀ ਲੱਗਦਾ ਸੀ। ਇੰਨਾ ਟਾਈਮ ਖੜ੍ਹੇ ਰਹੋ ਖੜ੍ਹੇ ਰਹੋ ਹੁਨ ਤਿਵੇਂ ਅੱਜ ਕੱਲ੍ਹ ਏਅਰ ਫਰਾਏਅਰ ਚੱਲ ਗਏ ਨੇ।
ਹਾਂਜੀ ਹਾਂਜੀ
ਹੁਨ ਏਅਰ ਫਰਾਏਅਰ ਚ ਮੈਂ ਉਹ ਪਾਹ ਦੇਨੀ ਆ ਮਖਾਨੇ ਪਾ ਲੇ ਉੱਤੇ ਹਲਕਾ ਹਲਕਾ ਘਿੳ ਪਹਿਲੇ ਘਿਉ ਨਾ ਸਾਰੇ ਮਖਾਨੇ ਨਾਲ ਲਗਾ ਲਓ ਹਲਕਾ ਹਲਕਾ ਪਿੰਗਲਾ ਕੇ। ਉਹਨੂੰ ਸਾਰਾ ਮਿਕਸ ਕਰਕੇ ਤੇ ਏਅਰ ਫਰਾਏਅਰ 'ਚ ਰੱਖ ਦੋ ਤੇ ਬਸ ਰੱਖੋ ਹਲਕਾ ਲ ਕੁਰਕੁਰਾ ਹੋ ਜੇ ਤੇ ਉੱਤੇ ਚਾਟ ਮਸਾਲਾ ਨਮਕ ਇਹ ਪਾ ਲੋ। ਕਾਲੀ ਮਿਰਚ ਪਾ ਲੋ ਸੁਆਦ ਲੱਗਦੇ ਨੇ।
ਦੀ ਅ ਬਨਾਈ ਏ ਨਮਕੀਨ ਜੇਹੜੀ ਉਹ ਹੁੰਦੀ ਹੈ ਮੁਰਮੁਰ ਬੋਲਦੇ ਨੇ। ਮੁਰਮੁਰ ਦੇ ਨਮਕੀਨ ਜਿਹੜੀ ਚਿੜਵੜੇ ਕਿਹ ਲੋ। ਮੈਂਨ ਉਹ ਸੁਨੀ ਬੜੀ ਸੁਨੀ ਏ ਤੁਸੀਂ ਅਗਰ ਬਨਾਈ ਏ ਤੇ ਮੈਨੂੰ ਇੱਕ ਵਾਰ ਦੱਸੋ ਕਿੱਦਾਂ ਬਨਾਈ ਏ ੳਹ।
ਮੈਂ ਜੇਸ ਤਰ੍ਹਾਂ ਕਿ ਇਹ ਮਖਾਨੇ ਅਲੱਗ ਭੁੰਨ ਕੇ ਰੱਖ ਲਉ। ਥੋੜੇ ਜਿਹੇ ਖਰੇ ਘਿਉਚੇ ਭੁੰਨ ਕੇ ਰੱਖਨੇ ਹਾਂ ਤੇ ਏਕ ਪਾਸੇ ਥੋੜੀ ਮੁਫ ਮੂਫਲੀਆਂ ਲੈ ਲਉ ਮੂਫਲੀਆਂ ਰੋਸਟ ਲਉ।
ਅੱਛਾ।
ਚਿੜਵੜੇ ਚਿੜਵੜੇ ਵੀ ਰੋਸਟ ਕਰਕੇ ਰੱਖ ਲਓ ਹਲਦੀ ਲਗਾ ਕੇ ਰੱਖ ਦੋ ਹਲਕਾ ਹਲਕਾ ਹਲਦੀ ਪਾ ਕੇ ਰੋਸਟ ਕਰ ਲੋ ਤੇ ਡਰਾਈ ਫਰੂਟ ਤੁਸੀਂ ਤੇਹੜੀ ਜਿਹੜੀ ਲੈਨੀ ਏ ਤੁਸੀਂ ਅਪਨੀ ਮਰਜ਼ੀ ਦਾ ਜੋ ਪਾਨਾ ਉਹ ਤੁਸੀਂ ਪਾ ਲਓ। ਤੇ ਫੁੱਲੀਆਂ ਆਂਦੀ ਨੀ ਜੇ ਮੁਰਮੁਰੇ ਆਂਦੇ
ਹਾਂ ਹਾਂ ਹਾਂ ਹਾਂ ਉਹੀ ਮੈਂ ਕਹਿ ਰਹੀ ਹਾਂ
ਉਹਨੂੰ ਵੀ ਰੋਸਟ ਕਰਨਾ ਪੈਂਦਾ।
ਅੱਛਾ।
ਇਹ ਸਾਰੇ ਰੋਸਟ ਹੋ ਗਏ ਫਿਰ ਉਸ ਤੋਂ ਬਾਅਦ ਖਰਾ ਘਿਓਂ ਲੈ ਕੇ ਤੇ ਹਲਕੇ ਹਲਕੇ ਮਸਾਲੇ ਪਾ ਲਓ।
ਅਲੱਗ ਅਲਗ ਰੋਸਟ ਕਰਨੀ ਐ ਕਿਆ
ਅਲੱਗ ਅਲੱਗ ਕਰਨੀ ਐ ਅਲੱਗ ਅਲੱਗ ਸਾਈਜ਼ ਜੋ ਜੋ ਤੁਸੀਂ ਪਾਨਾ ਐ ਨਾ ਉਹ ਅਲੱਗ ਅਲੱਗ ਕਰਕੇ ਨਾ ਕੱਢੀ ਜਾਓ। ਫਿਰ ਲਾਸਟ ਇਚ ਤੜਕਾ ਲਗਾਨਾ ਹਲਕਾ ਜਿਹਾ ਘਿਉ ਪਾ ਕੇ ਥੋੜ੍ਹੀ ਜਿਹੀ ਹਲ ਅ ਹਲਦੀ ਪਾ ਲੋ, ਕੜੀ ਪੱਤੇ ਪਾ ਲੋ ਬੜੇ ਸਾਰੇ।
ਅੱਛਾ! ਕੜੀ ਪੱਤਾ।
ਕੜੀ ਪੱਤਾ ਤੇ ਨਮਕ ਮਿਰਚ ਐ ਉੱਤੋਂ ਪਾ ਲਉ ਤੇ ਮਿਕਸ ਸਾਰੇ ਕਰ ਲੋ।
ਅੱਛਾ, ਮੈਂ ਹਾਂ ਮੈਂ ਨਾ ਇੱਕ ਦੋ ਘਰ ਗਈ ਆਂ ਨਾ ਇੱਕ ਮੈਂ ਅਪਨੀ ਫਰੈਂਡ ਦੇ ਘਰ ਗਈ ਸੀ ਓਨੇ ਵੀ ਖਵਾਈ ਕੈਂਦੀ ਮੈਨੇ ਬਣਾਈ ਐ। ਯੇ ਖਾ ਕੇ ਐ ਖਾ ਕੇ ਦੇਖ ਤੇ ਫਿਰ ਮੈਂ ਕੇਆ ਐ ਤੇ ਬੜੀ ਸਵਾਦ ਏ ਤੇ ਇੱਕ ਵਾਰੀ ਮੈਂ ਤੁਆਡੇ ਘਰ ਵੀ ਦੇਖੀ ਸੀਗੀ ਆਈ ਸੀ ਨਾ ਇੱਕ ਵਾਰੀ ਤੁਸੀਂ ਮੈਨੂੰ ਚਾਹ ਪਿਆਈ ਸੀ ਤੇ ਤੁਆਡੇ ਓਦੇ 'ਚ ਪਏ ਦੇ ਸੀ ਡੱਬੇ 'ਚ। ਤੇ ਮੈਂ ਕੇਆ ਚੱਲੋ ਮੈਂ ਵੀ ਪੁੱਛਾਂ ਤੁਆਡੇ ਕੋਲ ਚੱਲੋ ਮੈਂ ਵੀ ਟਰਾਈ ਕਰਾਂਗੀ।
ਤੇ ਅਗਰ ਇੱਕ ਛੋਲਿਆਂ ਦੀ ਨਮਕੀਨ ਆਂਦੀ ਏ ਹੁਨ ਓ ਵੀ ਤੁਸੀਂ ਮਿਕਸ ਕਰ ਸਕਦੇ ਓ ਨਾਲ ਵਿੱਚ ਬਜ਼ਾਰ ਦੀਆਂ ਇੱਕ-ਦੋ ਚੀਜ਼ ਆਈਟਮ
ਹਾਂਜੀ, ਹਾਂ ਜਿੰਨੀ ਮਤਲਬ ਪਾਲਾਂਗੇ ਓਨੀ ਵਦੀਆ ਲੱਗੇਗੀ। ਚੀਜ਼ਾਂ ਜਿੰਨੀਆਂ ਵਦੀਆ ਆਨਗੀਆਂ, ਅੱਛਾ। ਚੱਲੋ ਮੈਂ ਵੀ ਆ ਨਾ ਟਰਾਈ ਕਰਨੀ ਆ ਅੱਜ ਏਅਰ ਫਰਾਏਅਰ ਹੈ ਸਾਡੇ ਕੋਲ ਵੀ ਤੇ ਓਦੇ 'ਚ ਈ ਟਰਾਈ ਕਰਨੀ ਆਂ।
ਹਾਂ ਹੁਨ ਐ ਜੇੜੀ ਅਸੀਂ ਨਮਕੀਨ ਬਨਾਈ ਏ ਨਾ ਹੁਨ ਏਹ 'ਚੇ ਜੇ ਇੱਕ ਤਾਂ ਨਮਕੀਨ ਟਾਈਪ ਖਾਦੀ ਜਾਂਦੀ ਏ ਹੋਰ ਇੱਕ ਖਾਧੀ ਜਾਂਦੀ ਏ ਜਿਸ 'ਚ ਕਟੋਰੀ 'ਚ ਐ ਸਾਰੀ ਨਮਕੀਨ ਪਾ ਲੋੋ।
ਅੱਛਾ।
ਤੇ ਓਦੇ 'ਚ ਸਾਰੀ ਭੁਜੀਆ ਪਾ ਲੋ ਅਲੱਗ ਤੇ ਟਮਾਟਰ, ਪਿਆਜ਼, ਨਿੰਬੂ ਐਂ ਪਾ ਕੇ ਖਾ ਲੋ।
ਅੱਛਾ! ਹਾਂ ਐ ਵੀ ਬੜਾ ਅੱਛਾ ਲੱਗਦਾ ਪਯਾ। ਕੀ ਕੋਈ ਚੀਜ਼ ਨਾ ਹੋਏ ਹਾਂਜੀ ਬਿਲ ਪੂਰੀ ਹੋ ਗੀ ਵੀ ਨੀ ਹੈ ਕੋਈ ਚੀਜ਼ ਚੱਲੋ ਬੱਚੇਆਂ ਨੂੰ ਐ ਹੀ ਦੇ ਦੋ। ਕੋਈ ਚੀਜ਼ ਬ ਸਨੈਕਸ-ਸੁਨੈਕਸ 'ਚ। ਨਈ ਹੈ ਨਈ ਬਨਾਯਾ ਕੁਛ ਚੱਲੋ ਬੱਚੇਆਂ ਨੂੰ ਐ ਨਮਕੀਨ ਦੇ ਦੋ ਹੈਲਦੀ ਦੀ ਹੈਲਦੀ ਬਾਰ ਨਾਲੋਂ ਤੇ ਵਧੀਆ, ਹਾਂ ਬਾਰ ਨਾਲੋਂ ਚਿਪਸ ਨਾਲੋਂ ਤਾਂ ਵਧੀਆ ਈ ਐ।
ਬਨਾਂਦੀ ਰੈਂਦੀ ਆ ਮੈਂ ਵੀ ਅਇਓ ਨਮਕੀਨ ਬੱਚੇ ਖੁਸ਼ ਹੋ ਕੇ ਖਾਂਦੇ ਨੇ ਹੁਨ ਖ਼ਤਮ ਹੋਈ ਦੀ ਏ, ਹੁਨ ਮੈਂ ਕੇਆ ਚੱਲ ਸਮਾਨ ਲਿਆ ਲਿਆਵਾਂਗੀ। ਫੇਰ ਈ ਏ ਬਨੇਗੀ ਆਰਾਮ ਨਾਲ।
ਮੈਂ ਵੀ ਲਿਆਨੀ ਆ ਅੱਜ ਜਾ ਕੇ ਸਮਾਨ ਹੁਨ ਤੁਸੀਂ ਦੱਸਿਆ ਨਾ ਤੇ ਮੈਨੂੰ ਥੋੜ੍ਹਾ ਓ ਆ ਗਿਆ। ਕਿਉਂ ਹੁਣ ਮੈਂ ਬਨਾ ਈ ਲਵਾਂ।
ਹਾਂਜੀ ਨਈ ਸਵਾਦ ਬਨਦੀ ਏ ਮੇਰੀ ਭੈਣ ਏ ਦਿੱਲੀ ਰੈਂਦੀ ਏ। ਮੇਰੀ ਭੈਣ ਓ ਵੀ ਬਨਾਂਦੀ ਰੈਂਦੀ ਏ ਕੈਂਦੀ ਸ਼ਾਲੂ ਸਾਡੇ ਹਫ਼ਤਾ ਈ ਚੱਲੀ ਏ।
ਅੱਛਾ। ਕੋਈ ਗੱਲ ਨੀ ਫਿਰ ਕੀ ਹੋ ਗਯਾ, ਮੈਂ ਵੀ ਬਨਾਵਾਂਗੀ ਹੁਣ ਤੁਆਨੂੰ ਤੁਸੀਂ ਮੈਨੂੰ ਦੱਸਿਆ ਐ ਨਾ। ਫਿਰ ਮੈਂ ਤੁਆਨੂੰ ਖਵਾਵਾਂਗੀ। ਮੈਂ ਤੁਆਡੇ ਘਰ ਆਵਾਂਗੀ ਨਾ ਫਿਰ ਮੈਂ ਲੈ ਕੇ ਆਵਾਂਗੀ ਤੁਆਡੇ ਲਈ ਵੀ। ਬੜਾ ਦਿਲ ਕਰਦਾ ਪਯਾ ਕੀ ਬਨਾਵਾਂ ਮੈਂ। ਚੱਲੋ ਬਨਾਵਾਂਗੀ ਹੋਰ ਸੁਨਾਓ ਬੱਚੇ ਕੀ ਕਰਦੇ ਤੁਆਡੇ?
ਬੱਚੇ ਘਰ ਬਸ ਇੱਕ ਪਾਪਾ ਨਾਲ ਚਲਾ ਗਯਾ ਤੇ ਦੂਸ ਸਰਾ ਹੁਨ ਨਾਸ਼ਤਾ, ਲੰਚ ਹੁਨ ਇਕੱਠਾ ਹੋਇਆ ਓਦਾ।
ਅੱਛਾ! ਅੱਜ ਬੜੀ ਲੇਟ ਉਠੇਆ ਕੀ ਗੱਲ
ਹੁਨ ਟਿਊਸ਼ਨ ਚੱਲੇਆ ਬਸ ਉੱਠੇਆ ਲੇਟ ਏ ਬੈਠਾ ਰਯਾ, ਬੈਠਾ ਫਿਰ ਮੇਰੀ ਫਰੈਂਡ ਆ ਗਈ।
ਅੱਛਾ-ਅੱਛਾ, ਹਾਂ ਬਸ ਓ ਤਾਂ ਹੈ ਈ ਐ।
ਟਿਊਸ਼ਨ ਚਲਿਆ ਹੁਣ ਬੱਚਿਆਂ ਨਾਲ ਛੇੜਾ ਛਾੜੀ ਕਰਨ ਤੇ ਲੱਗਾ ਦਾ
ਅੱਛਾ, ਕਿਹੜੀ ਕਲਾਸ 'ਚ ਆ ਗਿਆ ਤੁਹਾਡਾ ਬੇਟਾ।
ਛੇੜਾ -ਛਾੜੀ ਹੁੰਦੀ ਪਈਏ, ਫਿਰ ਅ ਤਿਆਰ ਹੋਏਗਾ ਟੀ ਵੀ ਚਲਾ ਲਏਗਾ ਤੇਜ਼- ਤੇਜ਼ ਗਾਣੇ। ਬਸ ਇਹੀ ਕੰਮ ਨੇ ਤਿਆਰ ਹੁੰਦੇ- ਹੁੰਦੇ ਗਾਣੇ ਸੁਣ ਲਏਗਾ।
ਹਾਂਜੀ ਚਲੋ, ਹੋਰ ਕਿਹੜੀ ਕਲਾਸ 'ਚ ਆ ਗਿਆ ਤੁਹਾਡਾ ਬੇਟਾ।
ਮੇਰਾ ਇਲੈਵਨਥ ' ਏਚ ਆ ਗਿਆ।
ਅੱਛਾ ਚਲੋ, ਵਧੀਆ ਕਿਹੜੇ ਸਬਜੈਕਟ ਲਏ ਨੇ।
ਮੇਰਾ ਕੋਮਰਸ ਵਿਚ ਏ।
ਅੱਛਾ। ਚਲੋ ਠੀਕ ਹੈ, ਹਾਂਜੀ ਅੱਛਾ ਠੀਕ ਐ, ਠੀਕ ਐ। ਇਹੀ ਮੁੰਡਿਆਂ ਵਾਸਤੇ ਤਾਂ ਇਹੀ ਏ ਅਕਾਊਂਟ ਜ਼ਿਆਦਾ। ਜਿਆਦਾਤਰ ਮੁੰਡੇ ਅਕਾਊਂਟ ਹੀ ਲੈਂਦੇ ਨੇ ਕੋਮਰਸ ਅਕਾਊਂਟ ਲੈ ਲਿਆਂ ਨਾਲ।
ਹਾਂਜੀ- ਹਾਂਜੀ।
ਹਾਂ।
ਬਸ ਮੈਂ ਉਇ ਟਿਊਸ਼ਨ ਲੱਭਣੀ ਪਈ ਆਂ ਟਿਊਸ਼ਨ ਲੱਭਦੀ ਨਹੀਂ ਪਈ, ਮੈਂ ਕਿਹਾ ਘਰ ਦੇ ਕੋਲ ਹੀ ਕੋਈ ਟਿਊਸ਼ਨ ਦੇਖ ਲੈ ਅਕਾਊਂਟ ਦੀ ਇੱਕ ਤਾਂ ਰੱਖ ਲਈਏ ਇਕਨੋਮਿਕਸ ਦੀ। ਅਕਾਊਂਟ, ਮੈਥ ਰਹਿ ਗਏ ਨੇ ਉਹ ਕਰਨੇ ਨੇ।
ਅੱਛਾ ਹਾਂ ਦੇਖੋ ਟਿਊਸ਼ਨ ਤੇ ' ਕੋਚਿੰਗ ਤੇ ਜ਼ਰੂਰੀ ਹੈ ਬੱਚਿਆਂ ਲਈ। ਕਿਉਂਕਿ ਘਰ ਪੜ੍ਹਦੇ ਹੈ ਨਹੀਂ ਬੱਚੇ। ਤੇ ਕੋਚਿੰਗ ਤਾਂ ਹੋਣੀ ਚਾਹੀਦੀ ਹੈ, ਨਾ ਥੋੜ੍ਹਾ ਹੁਣ ਇਲੈਵਨਥ ਫਿਰ ਟੁਵੈਲਥ ਵੀ ਏ ਅੱਗੋਂ ਬੋਰਡ ਏ।
ਹਾਂਜੀ -ਹਾਂਜੀ।
ਹਾਂਜੀ ਬਸ ਐਹੀ ਉਮਰ ਹੁੰਦੀ ਐ ਥੋੜਾ ਧਿਆਨ ਦੇਣ ਦੀ ਬੱਚਿਆਂ ਨੂੰ।
ਡੇਟ ਸ਼ੀਟ ਆ ਗਈ ਹੁਣ ਬੱਚਿਆਂ ਦੀ ਹੁਣ ਪ੍ਰਿਓਡਿਕ ਹੋਣੇ ਨੇ‌ ਛੁੱਟੀ ਇੱਕ ਵੀ ਨੀ ਐ ਵਿੱਚੇ ਹੁਣ ਸਮਝ ਨੀ ਆਂਦਾ ਤਿਆਰੀ ਕੈਸੇ ਕਰੇਗਾ ਜੇ ਟਿਊਸ਼ਨ ਹੀ ਨਹੀਂ ਹੈਗੀ, ਬਿਜਨਸ ਕਰ ਲੈਂਦਾ ਫੋਨ ਵਿੱਚੋਂ। ਬਿਜਨ- ਬਿਜਨਸ ਤੇ ਕਰ ਲੈਂਦਾ, ਉਹ ਚ ਪਾਸ ਹੋ ਜਾ
ਤੇ ਈ ਹਾਂ ਯੂਟਿਊਬ 'ਤੇ ਹੀ ਬਥੇਰਾ ਦਿਖਾ ਦਿੰਦੇ ਨੇ।
ਬਸ ਅਕਾਊਂਟ ਦਾ ਮੁਸ਼ਕਿਲ ਹੁੰਦਾ ਐ ਨਾ ਅਕਾਊਂਟ 'ਚ ਬੜੀ ਮੁਸ਼ਕਿਲ ਹੁੰਦੀ ਐ।
ਹਾਂ ਉਹ ਤਾਂ ਹੈ ਹੀ ਐ, ਹੁਣ ਇਹ ਵੀ ਨਹੀਂ ਕਿ ਅਸੀਂ ਕਰਵਾ ਲਈਏ ਚਲੋ, ਅਸੀਂ ਤਾਂ ਸਿਕਸ ਸੈਵਨ ਤੱਕ। ਜ਼ਿਆਦਾ ਤੋਂ ਜ਼ਿਆਦਾ।
ਇੰਨਾ ਹੀ ਕਰਾ ਸਕਦੇ ਜ਼ਿਆਦਾ ਅਸੀਂ ਨਈ ਕਰਾ ਸਕਨੇ ਨਾਈਥ ਤੀਕਨ ਤੇ ਹਾਂਜੀ ਮੈਂ ਏਡਥ ਤੀਕਨ ਦੇਖਿਆ ਆਪਣੇ ਬੱਚਿਆਂ ਨੂੰ ਬੱਚਿਆ ਨੂੰ ਨਾਈਨਥ ਚ ਟੈਨਥ ਮੈਂ ਆਪਣੇ ਬੱਚਿਆਂ ਨੂੰ ਕਿਸ ਦੋਨੋ ਨੂੰ ਨੀ ਦੇਖਿਆ।
ਆ ਉਹ ਤਾਂ ਹੈ ਹੀ ਐ ਬਸ ਏਡਥ ਤੱਕ ਹੀ ਦੇਖਿਆ ਜਾਂਦਾ ਉਸ ਤੋਂ ਬਾਅਦ ਸਬਜੈਕਟ ਥੋੜੇ ਚੇਂਜ ਹੋ ਜਾਂਦੇ ਨੇ ਕੁੱਝ ਸਾਨੂੰ ਵੀ ਨਹੀਂ ਸਮਝ ਆਂਦੀ
ਨਹੀਂ ਆਂਦੀ ਸਮਝ ਅੱਜ ਕੱਲ ਪੜ੍ਹਾਈਆਂ ਬਦਲ ਗਈ ਹੈ, ਸਾਡੇ ਟਾਈਮ ਤੇ ਹੋਰ ਪੜ੍ਹਾਈਆਂ ਸੀ। ਅਸੀਂ ਹਰਿਆਣਾ ਬੋਰਡ ਤੋਂ ਪੜ੍ਹੇ ਦੇ ਹਾਂ।
ਹਾਂ ਇਹ ਤਾਂ ਹੈ ਬਿਲਕੁਲ ਚਲੋ। ਚਲੋ ਠੀਕ ਹੈ ਜੀ। ਹਾਂ ਸਭ ਵਧੀਆ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।